ਹੈਲੋ।
ਹਾਂਜੀ ਸਾਸਰੀ ਕਾਲ ਜੀ।
ਸਾਸ਼ਰੀ ਕਾਲ ਜੀ ਸਾਸ਼ਰੀ ਕਾਲ ਹੋਰ ਕਿਵੇਂ ਓ?
ਬਸ ਵਧੀਆ ਵਧੀਆ ਵਧੀਆ ਅੱਜ ਤੇ ਕਮਾਲ ਈ ਹੋ ਗਈ ਕਮਾਲ ਈ ਹੋ ਗਈ ਤੁਹਾਡਾ ਫ਼ੋਨ ਕਿੱਦਾਂ ਆ ਗਿਆ ਅੱਜ।
ਬਸ ਸੋਚਿਆ ਕਰ ਲਈਏ ਵਿਹਲੇ ਸੀਗੇ।
ਅੱਛਾ, ਚਲੋ ਸ਼ੁਕਰ ਏ ਸ਼ੁਕਰ ਏ ਜੇ ਸਾਡੀ ਵੀ ਯਾਦ ਆਈ।
ਹੋਰ ਸੁਣਾਓ, ਕੀ ਕਰਦੇ ਓ?
ਬਸ ਵਧੀਆ ਜੀ ਬੈਠੇ ਸੀਗੇ ਹੁਣੇ ਆਇਆ ਸੀ ਕੰਮ ਤੋਂ ਹਲੇ।
ਅੱਛਾ ਬੱਚੇ ਕੀ ਕਰਦੇ ਨੇ?
ਬੱਚੇ ਇੱਕ ਟੀ ਵੀ ਦੇਖਣ ਲੱਗਿਆ ਹੋਇਆ ਇੱਕ ਖੇਡਣ ਲੱਗਿਆ ਹੋਇਆ।
ਓਕੇ ਜੀ ਓਕੇ ਠੀਕ ਐ ਹੋਰ ਘਰੇ ਸਭ ਵਧੀਆ।
ਘਰੇ ਸਬ ਵਧੀਆ ਤੁਸੀਂ ਸੁਣਾਓ ਕਿੱਦਾਂ, ਤੁਹਾਡੇ ਉੱਧਰ ਸਾਰੇ ਠੀਕ ਨੇ।
ਸਭ ਵਧੀਆ ਜੀ ਸਭ ਵਧੀਆ।
ਹੂੰ ਕੀ ਕਰੀ ਜਾਨੇ ਓ ਤੁਸੀਂ?
ਬਸ ਕੁਛ ਨੀ ਰੋਟੀ ਪਾਣੀ ਬਣਾ ਕੇ ਹਟੀ ਸੀਗੀ
ਕਿੱਥੇ ਰਹੇ ਇੰਨੇ ਦਿਨ ਬੜੇ ਮੇਰੇ ਖਿਆਲ ਹੁਣ ਤੇ ਛੇ ਮਹੀਨੇ ਹੋ ਗਏ ਹੋਣੇ ਇਹਨੇ ਗੱਲ ਹੋਈ ਨੂੰ ਆਪਣੀ
ਹਾਂਜੀ ਹਾਂਜੀ ਬਸ ਕੁਛ ਨੀ ਘਰ ਘਰੇ ਹੀ ਆ ਹੋਰ ਤਾਂ ਕਿਤੇ ਵੀ ਨੀ
ਅੱਛਾ ਵਧੀਆ ਹੋਰ ਮੋਨੂੰ ਦਾ ਕੀ ਹਾਲ ਆ
ਨੋਨੂੰ ਵਧੀਆ ਏ ਜੀ ਵਧੀਆ
ਤੇ ਹੁਣ ਕੀ ਕਰਦਾ
ਖੇਡਦਾ ਪਿਆ
ਅੱਛਾ ਕੰਮ ਕਾਰ ਠੀਕ ਚੱਲੀ ਜਾਂਦਾ ਉਹਦਾ ਤੁਹਾਡੇ ਹਸਬੈਂਡ ਦਾ ਕਿ ਨਹੀਂ
ਨਹੀਂ ਨਹੀਂ ਵਧੀਆ ਚੱਲਦਾ ਪਿਆ ਵਧੀਆ ਚੱਲਦਾ ਪਿਆ
ਚਲੋ ਵਧੀਆ ਵਧੀਆ ਨਾਲੇ ਉਹ ਤੁਹਾਡਾ ਭਰਾ ਦਾ ਸੀਗਾ ਨਾ ਉਹ ਕਰਦਾ ਸੀ ਲੈਬ ਦਾ ਕੋਰਸ ਕਰਦਾ ਸੀ ਨਾ ਉਹ
ਹਾਂਜੀ ਹਾਂਜੀ
ਹੋ ਗਿਆ ਕੰਪਲੀਟ ਉਹਦਾ ਕਿ ਨਹੀਂ ਅਜੇ
ਹੋ ਗਿਆ ਜੀ ਹੋ ਗਿਆ ਉਹਦਾ
ਜੀ ਅੱਛਾ
ਚਲੋ ਬਹੁਤ ਵਧੀਆ ਹੋ ਗਿਆ ਫਿਰ ਤੇ ਹਨਾ ਪ੍ਰੈਕਟਿਸ ਕਰਦਾ ਹੈ ਕਿ ਬਸ ਹੁਣ ਅ ਹਜੇ ਦੇਖ
ਨਹੀਂ ਪ੍ਰੈਕਟਿਸ ਚੱਲਦੀ ਪਈ ਆ ਉਹਦੀ ਹੁਣ ਤਾਂ
ਓਕੇ ਓਕੇ ਓਕੇ
ਹਾਂਜੀ ਹਾਂਜੀ
ਤੇ ਆਪਣਾ ਕੰਮ ਖੋਲ੍ਹ ਲਵੇ ਹਨਾ ਫਾਇਦਾ ਈ ਆ ਉਹਦਾ
ਹਾਂਜੀ ਬਿਲਕੁਲ ਅਸੀਂ ਤਾਂ ਉਹਨੂੰ ਇਹੀ ਕਿਹਾ ਹੈਗਾ
ਹੂੰ ਅੱਛਾ ਚਲੋ ਵਧੀਆ ਕਿੰਨੀ ਉਮਰ ਕਿੰਨੀ ਹੋ ਗਈ ਉਹਦੀ ਹੁਣ
ਉਹਦੀ ਛੱਬੀ ਕੁ ਸਾਲ ਹੋ ਗਈ ਆ।
ਛੱਬੀ ਸਾਲ
ਹਾਂਜੀ
ਨਹੀਂ ਬੜਾ ਵਧੀਆ ਪੇਸ਼ਾ ਹੈਗਾ ਡਾਕਟਰੀ ਹੈ ਨਾ ਕਿਹੜਾ ਲੈਬ ਦਾ ਕੀਤਾ ਨਾ ਉਹਨੇ
ਲੈਬ ਦਾ ਕੀਤਾ ਜਰੂਰ ਹਾਂਜੀ ਹਾਂਜੀ।
ਡਿਪਲੋਮਾ ਕੀਤਾ ਏ ਕਿ ਡਿਗਰੀ
ਡਿਪਲੋਮਾ ਕੀਤਾ ਹੈ।
ਬੀ ਐਮ ਐਲ ਪੀ ਹੁੰਦਾ ਜਿਹੜਾ
ਹਾਂਜੀ
ਓਕੇ ਓਕੇ ਓਕੇ
ਨਈ ਨਈ ਵਧੀਆ ਚਲੋ ਹੈਨਾ ਅੱਜ ਕੱਲ੍ਹ ਤੇ ਸਾਡਾ ਲੋਕੀ ਜਾਂਦੇ ਨਹੀਂ ਪਏ ਇੱਧਰਲੇ ਪਾਸੇ ਨੂੰ ਬਹੁਤ ਜ਼ਰੂਰੀ ਹੈਗਾ ਹੈਣਾ। ਡਾਕਟਰ ਜਿੰਨੇ ਨੇ ਸਾਰੇ ਬਾਹਰੋਂ ਆ ਰਹੇ ਨੇ ਪੜ੍ਹ ਲਿਖ ਕੇ ਪੰਜਾਬ ਦੇ ਵਿੱਚ ਡਾਕਟਰ ਬਹੁਤ ਘੱਟ ਬਣ ਰਹੇ ਨੇ ਅੱਜ ਕੱਲ੍ਹ
ਹਾਂਜੀ ਹਾਂਜੀ
ਹੋਰ ਤੁਸੀਂ ਸੁਣਾਓ ਤੁਹਾਡਾ ਕੰਮ ਕਾਰ ਕਿਵੇਂ ਚੱਲਦਾ ਪਿਆ
ਬਸ ਵਧੀਆ ਜੀ ਵਧੀਆ ਅ ਹੁਣ ਆਪਾਂ ਕੰਮ ਕਰਨ ਲਈ ਬੰਦੇ ਰੱਖੇ ਨੇ ਨਵੇਂ ਦੇਖਦੇ ਹਾਂ। ਕੰਮ ਕਰਵਾਉਣਾ ਕਿਹੜਾ ਸੌਖਾ ਹੈ ਨਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਬ ਇਹਦੇ ਨਾਲੋਂ ਤੇ ਬੰਦਾ ਆਪ ਕੰਮ ਕਰ ਲਵੇ ਕਰਵਾਉਣ ਨਾਲੋਂ
ਉਹ ਤਾਂ ਗੱਲ ਹੈਗੀ ਆ ਨਿਗਰਾਨੀ ਦੇ ਵਿੱਚ ਹੀ ਕੰਮ ਹੁੰਦਾ ਤਾਂ ਇਓ ਆ ਕਰਦੇ ਨੇ ਇਹ ਹ ਕਰ ਨਈ ਕਰਦੇ ਹੈਗੇ
ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਹੈ ਨਾ ਹੂੰ, ਹੋਰ ਕਿੱਦਾਂ ਘਰ ਪਰਿਵਾਰ?
ਬਸ ਦੱਸ ਕਿਆ ਤਾਂ ਹੈ ਤੁਹਾਨੂੰ ਸਭ ਵਧੀਆ ਜੀ ਰੋਟੀ ਪਾਣੀ ਖਾਣੀ ਆ ਰੋਟੀ ਪਾਣੀ ਬਣਾ ਕੇ ਆਏ ਸੀਗੇ ਹਾਂਜੀ ਹਾਂਜੀ ਹਾਂਜੀ। ਲੇਟ ਈ ਖਾਂਦੇ ਆ ਸਾਡੇ
ਹੂੰ ਆ ਗਏ ਸਾਰੇ ਘਰੇ ਕੇ ਨਈ ਹਲੇ?
ਆ ਗਏ ਘਰੇ ਈ ਆ ਗਏ ਸਾਰੇ ਹਨ ਜੀ।
ਅੱਛਾ ਅੱਛਾ ਕੀ- ਕੀ ਬਣਾਇਆ ਦਾਲ਼- ਸਬਜ਼ੀ ਅੱਜ?
ਅੱਜ ਬਸ ਆਲੂ ਮਟਰ ਬਣਾਏ ਸੀਗੇ ਬੇਟੀ ਨੂੰ ਬੋਤ ਪਸੰਦ ਐ। ਕਹਿੰਦੇ ਮੰਮਾ ਆਲੂ ਮਟਰ ਬਣਾ ਕੇ ਦੋ ਮੈਨੂੰ
ਹੂੰ
ਓਕੇ ਨਈ ਇਹ ਆਲੂ ਮਟਰ ਜਿਹੜੇ ਘਰ ਦੇ ਬਣਾਣੇ ਨੇ ਨਾ ਉਹ ਬਹੁਤ ਵਧੀਆ ਚੀਜ਼ ਐ।
ਹਾਂਜੀ ਅਸੀਂ ਘਰ ਦਾ ਹੀ ਖਾ ਕੇ ਜ਼ਿਆਦਾ ਖੁਸ਼ ਹੁੰਦੇ ਹੈਗੇ ਹਾਂ। ਬਾਹਰਲੀਆਂ ਚੀਜ਼ਾਂ ਘੱਟ ਹੀ ਖਵਾਈ ਦੀਆਂ ਹੈਗੀਆਂ ਨੇ ਘਰੇ
ਨਈ-ਨਈ ਵਧੀਆ-ਵਧੀਆ ਮਸਾਲੇ ਮਸੂਲੇ ਚੰਗੇ ਪਾਏ ਹੋਣ ਨਾ ਫਿਰ ਦੇਖਣ ਨੂੰ ਸੋਹਣਾ ਲੱਗਦਾ ਹੈ ਨਾ ਤੇ ਖਾਣ ਨੂੰ ਵੀ ਅ ਚੰਗੇ ਲੱਗਦੇ ਨੇ ਬੱਚਿਆਂ ਦੇ ਤੇ ਮਨਪਸੰਦ ਦੀ ਸਬਜ਼ੀ ਬਣਾਣੀ ਬੋ ਜ਼ਰੂਰੀ ਐ ਹਨਾ।
ਹਾਂਜੀ ਮਸਾਲੇ ਤੇ ਬਾਹਰ ਬੋਤ ਪਾਉਂਦੇ ਆ ਤੇ ਮੈਂ ਮਸਾਲਿਆਂ ਤੋਂ ਬਿਨਾਂ ਹੀ ਜ਼ਿਆਦਾ ਪਸੰਦ ਕਰਦੀ ਆ ਕਿਉਂਕਿ ਫਿਰ ਮਸਾਲੇ ਖ਼ਰਾਬ ਕਰਦੇ ਨੇ ਸਵਾਦ ਨੂੰ ਤਾਂ ਵਧੀਆ ਹੁੰਦੇ ਨੇ ਲੇਕਿਨ ਅੰਦਰੋਂ ਖਰਾਬ ਕਰਦੇ ਨੇ ਹੌਲੀ-ਹੌਲੀ
ਹੂੰ ਉਹ ਲੋਕੀ ਕਹਿੰਦੇ ਨੇ ਆਲੂ ਮਟਰ ਬਣਾਨੇ ਆ ਪਰ ਉਹਦੇ ਵਿੱਚ ਆਲੂ ਜ਼ਿਆਦਾ ਹੁੰਦੇ ਨੇ ਤੇ ਮਟਰ ਘੱਟ ਹੁੰਦੇ ਨੇ ਹਨਾ। ਤੁਹਾਨੂੰ ਪਤਾ ਵੀ ਆਲੂ ਮਟਰ ਤੇ ਮਟਰ ਆਲੂ ਦੀ ਸਬਜ਼ੀ ਦੇ ਵਿੱਚ ਕੀ ਫ਼ਰਕ ਐ?
ਹਾਂ ਜਿਹਦੇ ਵਿੱਚ, ਹਾਂਜੀ।
ਇੱਕ ਮਟਰ ਆਲੂ ਹੁੰਦੇ ਨੇ
ਤੁਸੀਂ ਦੱਸਦੋ ਕੀ ਹੁੰਦਾ ਇਹਦੇ ਵਿੱਚ ਫ਼ਰਕ
ਅਮ ਜਿਹਦੇ ਵਿੱਚ ਤੇ ਆਲੂ ਜ਼ਿਆਦਾ ਹੋਣ ਮਟਰ ਘੱਟ ਹੋਣ ਹਨਾ ਉਹ ਹੁੰਦੀ ਆਲੂ ਮਟਰਾਂ ਦੀ ਸਬਜੀ ਹਨਾ ਹਾਂ, ਤੇ ਜਿਹਦੇ ਵਿੱਚ ਚ ਮਟਰ ਜ਼ਿਆਦਾ ਹੋਣ ਆਲੂ ਘੱਟ ਹੋਣ ਉਹਨੂੰ ਮਟਰ ਆਲੂ ਦੀ ਸਬਜ਼ੀ ਕਹਿੰਦੇ ਨੇ।
ਅੱਛਾ ਅੱਛਾ ਇਹ ਤੁਹਾਡੇ ਤੋਂ ਸੁਣਿਆ ਮੈਂ-
ਨਈ-ਨਈ ਇਹ ਸੱਚੀ ਗੱਲ ਐ।
ਠੀਕ ਐ ਜੀ ਠੀਕ ਐ, ਹੋਰ ਵਾਈਫ ਕੀ ਕਰਦੀ ਐ?
ਹੈਜੀ
ਵਾਈਫ ਕੀ ਕਰਦੀ ਐ?
ਵਾਈਫ ਹਾਊਸ ਵਾਈਫ ਹੀ ਐ ਜੀ ਉਹ ਲੱਗੀ ਹੋਈ ਆ ਅੱਜ ਕੱਲ੍ਹ ਉਹਨੂੰ ਔਨਲਾਈਨ ਥੋੜ੍ਹਾ ਜਿਹਾ ਕੰਮ ਦਿੱਤਾ ਹੋਇਆ
ਲਿਖਦੇ ਆ ਹਨਾ। ਉਹਦੇ ਵਿੱਚ ਥੋੜ੍ਹੀ ਜਿਹੀ ਬਿਜ਼ੀ ਰਹਿੰਦੀ ਐ।
ਠੀਕ ਐ ਜੀ ਚਲੋ ਵਧੀਆ ਗੱਲ ਐ।
ਹੂੰ। ਉਹ ਵੀ ਬੜਾ ਸਵਾਦ ਬਣਾਂਦੇ ਆ ਆਲੂ ਮਟਰ, ਕੜੀ ਹੋ ਗਈ ਹਨਾ ਜਾਂ ਰਾਜਮਾਂ ਚਾਵਲ ਹੋਏ ਚਾਵਲਾਂ ਦੀ ਬਹੁਤ ਸ਼ੌਕੀਨ ਹੈਗੀ ਆ ਉਹ
ਅੱਛਾ ਜੀ, ਚਲੋ ਵਧੀਆ ਗੱਲ ਐ।
ਸਬਜ਼ੀਆਂ ਸਾਰੀਆਂ ਉਹਨੂੰ ਆਂਦੀਆਂ ਨੇ, ਬਸ ਇਕੱਲਾ ਨਾ ਸਾਗ ਨੀ ਬਣਾਣਾ ਆਂਦਾ। ਤੇ ਬਾਕੀ ਹਰੇਕ ਦਾ ਆਪਣਾ ਆਪਣਾ ਟੇਸਟ ਹੁੰਦਾ ਐ ਨਾ। ਮੈਂ ਮਸਾਲੇ ਜ਼ਿਆਦਾ ਖਾ ਕੇ ਖੁਸ਼ ਆ, ਉਹ ਮਸਾਲੇ ਥੋੜ੍ਹੇ ਜਿਹੇ ਘੱਟ ਖਾ ਕੇ ਖੁਸ਼ ਐ।
ਚਲੋ ਵਧੀਆ ਫਿਰ ਤਾਂ
ਹੂੰ ਆਪਾਂ ਤਾਂ ਆਪਣੀ ਸ ਸਬਜ਼ੀ ਆਪ ਹੀ ਬਣਾ ਲਈ ਦੀ ਆ, ਨਾ ਜਦੋਂ ਕੋਈ‌ ਖਾਸ ਦਿਲ ਕਰਦਾ ਨਾ ਬਣਾਣ 'ਤੇ ਆਪ ਆਪਣੇ ਆਪ
ਚਲੋ ਇਹ ਵੀ ਗੱਲ ਵਧੀਆ ਤੁਸੀਂ ਖੁਦ ਬਣਾ ਲੈਂਦੇ ਹੋ ਸਬਜ਼ੀ। ਹੂੰ ਵਾਈਫ ਦੀ ਸਰਦਰਦੀ ਘੱਟ ਜਾਂਦੀ ਐ।
ਤੇ ਹੁਣ ਜਦੋਂ ਤੋਂ ਕਈ ਵਾਰੀ ਫਿਰ ਲੋੜ ਪੈਂਦੀ ਨਾ, ਉੱਥੇ ਰਹਿਣ ਚਲੀ ਜਾਂਦੀ ਨਾ, ਆਪਣੇ ਪੇਕੇ ਹਾਊਸ ਤੇ ਉੱਥੇ ਫਿਰ ਆਪ ਬਣਾਣੀ ਸਿੱਖ ਲੀ ਆਪਾਂ।
ਚਲੋ ਵਧੀਆ ਕਦੀ ਵਧੀਆ ਗਿਆ
ਹੂੰ ਹੁਣ ਤੁਸੀਂ ਕੀ ਕੀ ਬਣਾ ਲਗਦੇ ਓ ਦਾਲ ਸਬਜ਼ੀ ਦੇ ਵਿੱਚ?
ਅਸੀਂ ਵੀ ਸਭ ਕੁਛ ਬਣਾ ਲਈਦਾ।
ਅੱਛਾ, ਨਹੀਂ ਤੁਹਾਡੀ ਸਾਰਿਆਂ ਤੋਂ ਫੇਵਰੇਟ ਡਿਸ਼ ਕਿਹੜੀ ਹੈਗੀ ਐ, ਸਾਰਿਆਂ ਤੋਂ ਫੇਵਰੇਟ?
ਫੇਵਰੇਟ ਤਾਂ ਹੁਣ ਆਇਆ ਤਾਂ ਬਿਲਕੁਲ ਵੀ ਨੀ ਹੈਗੀ, ਪਹਿਲਾਂ ਸੀਗੀਆਂ ਭਿੰਡੀਆਂ। ਸੀਗੀਆਂ ਤੇ ਹੁਣ ਤਾਂ ਕੋਈ ਨਹੀਂ ਹੈਗੀ। ਹੁਣ ਤਾਂ ਜਿਹੜੀ ਦਿਲ ਕਰਦਾ ਵਧੀਆ ਲੱਗਦੀਆ ਆਪਾਂ ਖਾ ਲਈ ਦੀ ਆ।
ਹੂੰ। ਨਹੀਂ ਵਧੀਆ ਗੱਲ ਆ, ਹਨਾ ਤੁਸੀਂ ਤੇ ਮਿਰਚ ਵਗੈਰਾ ਤੇਜ਼ ਖਾਂਦੇ ਹੋ ਕਿ ਬਸ ਨੋਰਮਲ ਈ
ਨਹੀਂ ਨੋਰਮਲ ਨੋਰਮਲ। ਮੇਰੇ ਹਸਬੈਂਡ ਥੋੜੀ ਕਰਾਰੀ ਮੰਗਦੇ ਨੇ।
ਕੀ ਉਹ ਬੰਦੇ ਸਾਰੇ ਹੀ ਜਿਹੜੇ ਨੇ ਨਾ ਉਹ ਕਰਾਰੀ ਖਾ ਕੇ ਖੁਸ਼ ਹੁੰਦੇ ਨੇ ਹੈਨਾ। ਉਹ ਫਿਰ ਬਾਹਰ ਦਾ ਕਈ ਵਾਰੀ ਖਾ ਖਾ ਕੇ ਉਹਨਾਂ ਨੂੰ ਹੋਟਲਾਂ ਵਾਲਾ ਸਵਾਦ ਪਿਆ ਹੁੰਦਾ ਨਾ। ਤੇ ਹੋਟਲਾਂ ਵਾਲਾ ਜਿਹੜਾ ਹੈਗਾ ਉਹ ਫਿਰ ਚਟਪਟਾ ਹੁੰਦਾ ਤੇ ਉਹਦੇ ਵਿੱਚ ਫਿਰ ਲੋੜ ਓਦਾਂ ਦਾ ਹੀ ਉਹਨਾ ਨੂੰ ਲੱਗਦਾ ਵੀ ਨਹੀਂ ਉਹਨਾ ਕੀ ਜਿਹੜਾ ਨਾ ਕਰਾਰਾ ਹੋਵੇ ਹੈਨਾ।
ਹਾਂਜੀ, ਉਹ ਕਰਾਰਾ ਈ ਖਾ ਕੇ ਖ਼ੁਸ਼ ਆ ਹਾਂਜੀ ਹਾਂਜੀ।
ਮੈਂ ਬੇਟੀ ਕਰਕੇ ਫਿਰ ਥੋੜਾ ਘੱਟ ਪਾਨੀ ਹੂਨੀ ਆ, ਕਿਉਂਕਿ ਬੇਟੀ ਨੇ ਵੀ ਖਾਣਾ ਹੁੰਦਾ ਫਿਰ ਉਹਦੇ ਵਾਰੇ ਵੀ ਤੇ ਦੇਖ ਦੇਖਣਾ ਹੈਗਾ ਫਿਰ ਮੈਂ ਕਿਹਾ ਤੁਸੀਂ ਫਿਰ ਮੈਂ ਆਪਣੇ ਹਸਬੈਂਡ ਨੂੰ ਕਹਿ ਦਿੰਨ ਹਾਂ, ਵੀ ਤੁਸੀਂ ਮਤਲਬ ਮਿਰਚ ਲੈ ਲਓ। ਬੱਚੇ ਨੂੰ ਵੀ ਦੇਖਣਾ ਹੈਗਾ।
ਹਾਂ ਨਹੀਂ ਇਹ ਤਾਂ ਹੈ ਹੀ ਹੈਨਾ ਬੱਚਿਆਂ ਨੇ ਤੇ ਮਿਰਜ਼ ਘੱਟ ਹੀ ਖਾਣੀ ਆ।
ਹਾਂਜੀ, ਬੱਚੇ ਨੂੰ ਵੀ ਸਬਜ਼ੀ ਵੀ ਖਵਾਉਣੀ ਬਹੁਤ ਜ਼ਰੂਰੀ ਹੈ ਇਹ ਨੀ ਹੈਗਾ ਵੀ ਉਹ ਨਾ ਖਾਵੇ ਲਾ ਲਾ ਕੇ ਖਾਵੇ ਉਹਨੂੰ ਸਬਜ਼ੀ ਵੀ ਜ਼ਰੂਰੀ ਉਹਦੀ ਸਿਹਤ ਲਈ।
ਹੂੰ। ਹੋਰ ਕੀ ਕੀ ਖਾ ਕੇ ਖੁਸ਼ ਨੇ ਤੁਹਾਡੇ ਬੱਚੇ ਤਾਂ ਆਲੂ ਮਟਰ ਹੋ ਗਏ ਹੋਰ।
ਇੱਕ ਪੇਠੇ ਦੀ ਸਬਜ਼ੀ ਖਾ ਕੇ ਬੜੀ ਖੁਸ਼ ਹੁੰਦੀ ਹੈਗੀ ਆ।
ਅੱਛਾ, ਪੇਠਾਂ ਤੇ ਵੈਸੇ ਨਹੀਂ ਬੱਚੇ ਖਾਂਦੇ ਇਹ ਕਿੱਦਾਂ ਖਾਕੇ ਖੁਸ਼ ਹੁੰਦੇ ਆ ਬਾਈ।
ਦੀ ਆ ਕਹਿੰਦੀ ਮੰਮਾ ਤੁਸੀਂ ਬੜਾ ਟੇਸਟੀ ਬਣਾਉਂਦੇ ਹੋ ਮੈਂਨ ਪੇਠੇ ਦੀ ਸਬਜ਼ੀ ਬਣਾ ਕੇ ਦਿਆ ਕਰੋ।
ਅੱਛਾ। ਨਹੀਂ ਤੇ ਅੱਜ ਕੱਲ ਬੱਚੇ ਪੈਂਦੇ ਨੇ ਵੀ ਸਾਨੂੰ ਮੈਗੀ ਦੇ ਦਿਓ ਹਨਾ। ਸਾਨੂੰ ਹ ਬ ਨੂਡਲਸ।
ਮੈਗੀ ਤਾਂ ਕਹਿ ਦਿੰਦੀ ਹੁੰਦੀ ਆ ਮੈਗੀ ਲਈ ਵੀ ਪੈਂਦੀ ਆ ਬਟ ਪੇਠਾ ਖਾ ਕੇ ਵੀ ਖੁਸ਼ ਹੁੰਦੀ ਆ।
ਅੱਛਾ।
ਹਾਂਜੀ- ਹਾਂਜੀ।
ਫੇਰ ਤੇ ਵਧੀਆ ਹਨਾ ਨਹੀਂ ਤੇ ਅੱਜ ਕੱਲ ਨਾ ਉਹ ਕੀ ਕਰਦੇ ਨੇ ਪੇਰੈਂਟਸ ਕਈ ਹਨਾ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਨਾ ਉਹ ਘੀ ਜਿਹੜਾ ਕੱਦੂ ਹੁੰਦਾ ਨਾ ਘੀਆ।
ਹਾਂਜੀ।
ਅ ਉਹਨੂੰ ਕੱਦੂਕਸ਼ ਕਰਕੇ ਉਹਦੇ ਕੋਪਤੇ ਵਗੈਰਾ ਜੇ ਬਣਾ ਕੇ ਨਾ ਪਕੌੜਿਆਂ ਵਾਂਗ।
ਹਾਂਜੀ- ਹਾਂਜੀ ਉਹ ਵੀ ਬਣਾ ਲਈਦੇ ਨੇ, ਹਾਂ ਉਹ ਵੀ ਬਣਾ ਲਈਦੇ ਨੇ। ਲੇਕਿਨ ਮੈਂ ਉਹਨੂੰ ਤਲੀਆਂ ਹੋਈਆਂ ਚੀਜ਼ਾਂ ਘੱਟ ਹੀ ਦੇ ਕੇ ਖੁਸ਼ ਹਾਂ। ਕਦੀ- ਕਦੀ ਬਣਾ ਲਈ ਦੀਆਂ ਨੇ ਇਹ ਨੀ ਹੈਗਾ ਵੀ ਆਪਾਂ ਚਲੋ ਹਫ਼ਤੇ ਵਿੱਚ ਹੀ ਸੋਚਿਆ ਵੀ ਹਾਂ ਕੁਛ ਨਾ ਤਲੀ- ਤਲੀ ਚੀਜ਼ ਕੋਈ ਹਫ਼ਤੇ ਦੇ ਵਿੱਚ ਕੁਛ ਖਾਣੀ ਹੋਵਾ ਨਹੀਂ ਅਸੀਂ ਮੈਂ ਥੋੜਾ ਅਵਾਇਡ ਕਰਦੀ ਹਾਂ ਇਹਨਾਂ ਚੀਜ਼ਾਂ ਨੂੰ।
ਹੂੰ ਨਹੀਂ ਚੰਗੀ ਗੱਲ ਆ- ਚੰਗੀ ਗੱਲ ਆ। ਹਨਾ ਅਵਇਡ ਕਰਨਾ ਵੀ ਚਾਹੀਦਾ ਏ ਪਰ ਇਹ ਨਹੀਂ ਕਿ ਬੱਚੇ ਨੂੰ ਬਿਲਕੁਲ ਹੀ ਨਾ ਦਿਓ ਹਨਾ ਉਹ ਦੀ ਫੇਰ ਇਮਿਊਨਿਟੀ ਵੀ ਤੇ ਬਿਲਡ ਕਰਨੀ ਹੈ ਨਾ।
ਹਾਂਜੀ- ਹਾਂਜੀ ਮਹੀਨੇ ਦੇ ਵਿੱਚ ਇੱਕ- ਦੋ ਵਾਰੀ, ਠੀਕ ਆ ਇਸ ਤੋਂ ਵੱਧ ਨੀ ਜ- ਉਹਦੀ ਇਮਿਊਨਿਟੀ ਵੀ ਵੀਕ ਹੀ ਆ ਜਦੋਂ ਵੀ ਕੁਛ ਬਾਹਰਲਾ ਖਾਂਦੀ ਹੈ ਤੇ ਫੇਰ- ਬਿਮਾਰ ਹੋ ਜਾਂਦੀ ਆ।
ਨਹੀਂ ਉਹੀ ਹੈ ਨਾ ਅਸੀਂ ਬੱਚਿਆਂ ਨੂੰ ਨਾ ਸਾਰਾ ਕੁਛ ਨਹੀਂ ਦਿੰਦੇ ਨਾ ਖਾਣ ਨੂੰ ਤਾਂ ਕਰ- ਕੇ ਫੇਰ ਉਹਨਾਂ ਨੂੰ ਨਾ ਕਈ ਵਾਰੀ ਦਿੱਕਤ ਆਂਦੀ ਐ ਨਾ ਵੀ ਇਹਨੂੰ ਛੱਡ ਦਿਓ। ਤੁਸੀ ਇਹ ਨਾ ਕਰੋ ਹਨਾ, ਇਹ ਨਾ ਖਾਓ।
ਤੇ ਇਹ ਖਾ ਲਓ ਹਨਾ ਅਸੀਂ ਅੱਜ-ਕੱਲ ਲੇਜ, ਕੁਰਕਰੇ। ਤੇ ਬੱਚੇ ਖਾਂਦੇ ਨੇ ਪਰ ਜਿਹੜੀ ਇਹ ਚੀਜ਼ ਹੈਗੀ ਆ ਨਾ ਬਈ, ਤਲਿਆ ਖਾਣ ਦੇ ਨਾਲ ਉਹ ਜ਼ਿਆਦਾ ਬਿਮਾਰ ਤਾਂ ਹੁੰਦੇ ਨੇ- ਠੀਕ ਹੈ ਬਟ ਰੋਕਣਾ ਨਹੀਂ ਚਾਹੀਦਾ ਉਹਨਾਂ ਨੂੰ।
ਨਹੀਂ ਰੋਕਦੀ ਤਾਂ ਨਹੀ ਹੈਗੀ ਬਟ ਇੰਨਾ ਹੈਗਾ- ਵੀ ਉਹ ਜ਼ਿਆਦਾ ਤੋਂ ਰੋਕਦੀਆਂ ਵੀ ਜ਼ਿਆਦਾ ਨਾ ਖਾਵੇ। ਜਿਆਦਾ ਖਾਊਗੀ ਤਾਂ ਫੇਰ ਉਹ, ਤੁਹਾਨੂੰ ਪਤਾ ਹੀ ਹੈ ਫੇਰ ਆਪਾਂ ਹਰ ਚੀਜ਼ ਜ਼ਿਆਦਾ ਦੇ ਵਿੱਚ ਨੁਕਸਾਨ ਤਾਂ ਕਰਦੀਓ ਕਰਦੀ ਆ। ਦਾਓ ਬੱਚੇ ਨੂੰ ਥੋੜਾ ਓ ਲਿਮਿਟ ਦੇ ਵਿੱਚ ਹੀ ਦੇਣੀ ਚਾਹੀਦੀ ਆ।
ਹਾਂ ਨਹੀਂ ਲਿਮਿਟ ਦੇ ਵਿੱਚ ਹੀ ਦੇਣਾ ਚਾਹੀਦਾ ਬੱਚੇ ਨੂੰ ਹਮੇਸ਼ਾ ਬਹੋਤ ਜ਼ਰੂਰੀ ਹੈ ਲਿਮਿਟ ਦੇ ਵਿੱਚ।
ਬੱਚੇ ਕਿਆ ਬੜੇ ਵੀ ਸਾਰਿਆਂ ਨੂੰ। ਆਏ, ਲਿਮਿਟ ਦੇ ਵਿੱਚ ਈ ਹਰ ਚੀਜ਼ ਨੂੰ ਲੈਣਾ ਚਾਈਦੈ।
ਹਾਂ, ਉਹ ਅੱਜ-ਕੱਲ੍ਹ ਸਾਡਾ ਜੇੜਾ ਸਿਸਟਮ ਆ ਨਾ, ਉਹ ਬਨ ਈ ਏਦਾਂ ਦਾ ਗਿਆ ਨਾ, ਬਈ ਯਾ ਸਾਡੇ ਏ, ਜਾਦਾ ਤਲਿਆ ਹੋਇਆ ਖਾਓਗੇ ਤਾਂ ਵੀ ਲੀਵਰ ਫੈਟੀ ਹੋਜੂਗਾ। ਹਨਾ, 'ਤੇ ਓਨੂੰ ਛੱਡ ਦਿਓਗੇ ਤਾਂ ਵੀ ਤੁਹਾਡਾ ਲੀਵਰ, ਅਹ ਜੇੜਾ ਨਾ, ਓ ਓਸ ਹਿਸਾਬ ਨਾਲ ਹੈਲਦੀ ਨਈਂ ਰੈਂਦਾ ਨਾ।
ਘਰ ਵੀ ਗੰਦਾ ਹੈਗਾ।
ਹਾਂ, ਸਾਰਾ ਕੁਛ ਦੇਖ ਕੇ ਚੱਲਨਾ ਪੈਂਦਾ ਹੈਨਾ, ਸਾਰਾ ਕੁਛ ਦੇਖ ਕੇ ਚੱਲਨਾ ਪੈਂਦਾ।
ਹਾਏ!
ਚਲੋ ਵਦੀਆ, ਫਿਰ ਤਾਂ ਤੁਸੀਂ ਸਾਰਾ ਕੁਛ ਬਨਾ- ਬਨੂੰ ਲੈਂਦੇ ਓ, ਹੈਨਾ?
ਬਨਾ ਤਾਂ ਲੈਂਦੇ ਆ, ਹਾਂਜੀ।
ਹੂੰ, ਮੈਂ ਤੇ ਆਪ ਹਾਲੇ ਸਿੱਖਦਾ ਪੇਆ ਵਾਂ, ਵਾਈਫ ਤੇ ਮੇਰੀ ਸਾਰਾ ਕੁਛ ਬਨਾ ਲੈਂਦੀ ਆ। ਪਰ ਮੈਨੂੰ ਲੱਗਦੈ ਵੀ ਨਈਂ, ਹਨਾ? ਹਾਲੇ ਐ ਵੀ ਸਿੱਖਨ ਦੀ ਲੋੜ ਐ, ਹਾਲੇ।
ਹ
ਦਾਲ-ਸਬਜ਼ੀ ਆਪਾਂ ਆਪਨੇ ਜੋਗੀ ਤਾਂ ਜ਼ਰੂਰ ਬਨਾ ਲਈ ਦੀ ਏ, ਪਰ ਅਹ, ਹੁਨ ਜੇ ਕਈਏ ਵੀ ਸਾਰਿਆਂ ਨੂੰ ਬਨਾ ਕੇ ਖਵਾ ਰੀ ਏ ਹੈਨਾ? ਉਹ ਤਾਂ ਨੀ ਫਿਰ ਆਪ ਓਨੂੰ ਪਤਾ ਨੀ ਲੱਗਦਾ, ਲੂਨ, ਮਿਰਚ ਦਾ ਇੰਨਾ ਜਾਦਾ।
ਉਹੂੰ, ਉਹੂੰ। ਕੋਈ ਗੱਲ ਨੀ, ਕੋਈ ਗੱਲ ਨੀ। ਜ਼ਿੰਦਗੀ ਦਾ ਨਾਮ ਈ ਸਿੱਖਨਾ ਹੈਗਾ, ਕੋਈ ਗੱਲ ਨੀ, ਸਿੱਖਦੇ ਰਹੋ।
ਬਿਲਕੁਲ-ਬਿਲਕੁਲ-ਬਿਲਕੁਲ, ਹਨਾ? ਆਪਾਂ 'ਤੇ ਜ਼ਰੂਰ ਕੋਸ਼ਿਸ਼ ਕਰੀ ਦੀ ਐ ਵੀ ਜਿੰਨਾ ਵੱਦ ਤੋਂ ਵੱਦ ਹੋ ਸਕੇ ਵਦੀਆ ਬਨਾਈਏ, ਹੈਨਾ? ਮੈਗੀ ਵਗੈਰਾ ਬਨਾ ਲਈ ਦੀ ਐ, ਚੋਲ- ਚਾਵਲ ਨੀ ਆਂਦੇ ਬਨਾਣੇ ਮੈਨੂੰ। ਬਾਕੀ ਸਾਰਾ ਕੁਛ ਆਪਾਂ ਕੋਸ਼ਿਸ਼ ਕਰੀਦੀ ਏ ਵੀ ਸਿੱਖੀਏ।
ਠੀਕ ਐ ਜੀ, ਠੀਕ ਐ।
ਹੂੰ, ਹਨਾ। ਹੋਰ ਸੁਨਾਓ, ਨਵੀ-ਤਾਜ਼ੀ? ਕਿੱਦਾਂ ਚੱਲ ਰੇਆ ਕੰਮ-ਕਾਰ?
ਬਸ, ਸਭ ਵਦੀਆ, ਸਭ ਵਦੀਆ।
ਤੁਸੀਂ ਵੀ ਉਹ ਕਰਦੇ ਓ ਨਾ, ਅਹ ਕੁਕਿੰਗ ਦੀਆਂ ਤੁਸੀ ਔਨਲਾਈਨ ਬਣਾਂਦੇ? ਇਹ ਵੀ ਯੂਟਿਊਬ ਦੇ ਉੱਤੇ ਵੀਡੀਓਜ਼ ਕਿ ਨਈਂ?
ਨਹੀਂ ਜੀ, ਨਹੀਂ।
ਕਿਉਂ, ਉਨੂੰ ਬਣਾਇਆ ਕਰੋ।
ਉਹ ਕੇੜਾ ਬਣਾਉਗਾ ਉਨਾਂ ਨੂੰ?